ਹੈਲੋ। ਹੈਲੋ। ਸਤਿ ਸ਼੍ਰੀ ਅਕਾਲ ਜੀ ਠੀਕ ਹੋ? ਵਧੀਆ ਜੀ- ਵਧੀਆ ਆਪ ਸੁਣਾਓ?
ਕੀ ਕਰਦੇ ਸੀ ਕੀ?
ਕੁਛ ਨੀ ਬਸ ਫਰੀ ਸੀ ਤੁਸੀਂ ਦੱਸੋ?
ਬਸ ਜੀ ਬੱਚਿਆਂ ਲਈ ਦੁੱਧ ਕਾਢਦੇ ਸੀ ਦੁੱਧ ਬਣਾ ਰਹੇ ਸੀ ਬੱਚਿਆਂ ਲਈ।
ਹੋਰ ਰੋਟੀ ਖਾ ਲਈ ਨੇ।
ਹਾਂਜੀ-ਹਾਂਜੀ, ਰੋਟੀ ਖਾ ਲਈ ਤੁਸੀਂ ਖਾ ਲਈਏ?
ਕੀ ਬਣਾ ਲਿਆ।
ਆਪਾਂ ਤੇ ਬੈਂਗਣ ਬਣਾਏ ਸੀ।
ਠੀਕ
ਹਾਂਜੀ ਹਾਂਜੀ ਤੁਸੀਂ ਦੱਸੋ ਜੀ।
ਵਧੀਆ ਜੀ ਵਧੀਆ, ਬੱਚੇ ਠੀਕ ਨੇ।
ਹਾਂਜੀ ਸਾਰੇ ਵਧੀਆ, ਜੀ ਤੁਸੀਂ।
ਹਾਂ, ਨਿਆਣੇ ਸੀ ਸਾਰੇ ਵਧੀਆ।
ਅੱਛਾ-ਅੱਛਾ ਜੀ, ਹੋਰ ਕੀ ਕੀੱਗੇ ਕੀ ਬਣਾ?
ਅੱਜ ਤੇ ਹਲੇ ਫਿਲਹਾਲ ਤੇ ਕੜੀ ਬਣਾਈ ਨੇ।
ਅੱਛਾ-ਅੱਛਾ, ਕਿਵੇਂ ਬਣਾਈ ਕੜੀ ਤੁਸੀਂ?
ਵੇਸਣ, ਲੱਸੀ ਵਗੈਰਾ ਬਣਾ ਕੇ ਲੱਸੀ ਘੋਲ ਕੇ ਉਹਦਾ ਤੜਕਾ ਲਗਾ ਕੇ ਆਲੂਆਂ ਦਾ। ਉਸ ਤੋਂ ਬਾਅਦ ਗੈਸ ਤੇ ਤਰਤੀ ਸੀ ਡਲ ਹਾਂਜੀ।
ਸਾਨੂੰ ਦੱਸ ਦ ਕਿਵੇਂ ਬਣਦੀ ਅਸੀਂ ਵੀ ਬਣਾ ਲਾਂਗੇ।
ਸਾਡੇ ਬੰਦੇ ਉੱਥੇ ਪੰਜਾਬ ਚ ਵੇਸਣ ਘੋਲ ਕੇ ਇੱਕ ਸਾਈਡ ਪਕੌੜਿਆਂ ਦਾ ਮੈਸ਼ ਕਰਕੇ ਪਿਆਜ਼ ਔਰ ਆਲੂ ਬਰੀਕ-ਬਰੀਕ ਕੱਟ ਕੇ ਬੇਸਣ ਘੋਲ ਕੇ ਉਹਦੇ ਵਿੱਚ ਲੱਸੀ, ਹਲਦੀ, ਨਮਕ, ਮਿਰਚ ਜੋ-ਜੋ ਖਾਣਾ ਆਪਣੇ ਉੱਤੇ ਪੈਂਦੀੜੈ ਕੀ ਖਾਉਣਾ ਆ ਤੇ ਉਸ ਤੋਂ ਬਾਅਦ ਉਹਨੂੰ ਕਾੜਨ ਨੂੰ ਰੱਖ ਦੇਣਾ ਆ। ਪਕੌੜੇ ਕੱਢ ਕੇ ਜਦੋਂ ਕੜੀ ਰੈਡੀ ਹੋ ਜਾਏਗੀ ਉਸ ਤੋਂ ਬਾਅਦ ਉਹਦੇ ਵਿੱਚ ਪਕੌੜੇ ਠੰਡੇ ਹੋਣ ਤੋਂ ਬਾਅਦ ਪਕੌੜੇ ਪਾ ਕੇ, ਉਸ ਤੋਂ ਬਾਅਦ ਕੜੀ ਜਾਣੀ ਹੈ, ਤੇ ਕੜੀ ਬਣ ਜਾਵੇਗੀ।
ਹ
ਹੈਲੋ
ਅ ਮ ਕਿਹਾ ਪਿਆਜਾਂ ਦੇ ਪਕੌੜੇ ਬਣਾਉਂਦੇ ਹੋ, ਐ ਵੀ ਬਣਾਉਦੇ ਹੋ।
ਦੋਨੇ ਹੀ, ਆਲੂ ਪਿਆਜ।
ਅੱਛਾ ਅੱਛਾ ਜੀ ਦੋਵੇਂ ਬਣਾ ਲਈਦੇ ਐ। ਅੱਛਾ ਜੀ ਅੱਛਾ ਰਾਤ ਵੇਲੀ ਕੜੀ ਬਣਾਈ ਏ ਤੁਸੀਂ।
ਸਾਡੇ ਖਾ ਲੈਂਦੇ ਨੇ ਨਾ। ਸਾਡਾ ਸਵੇਰੇ ਨਾਸ਼ਤਾ ਲੱਗਣਾ ਹੁੰਦਾ ਨਾ ਤਾਂ ਕਰਕੇ।
ਹੋਰ ਜੀ ਹੋਰ ਕੀ ਬਣਾ ਲੈਂਦੇ ਹੋ ਤੁਸੀਂ।
ਸਾਰਾ ਕੁਛ ਆਂਦਾ ਹੈ।
ਅੱਛਾ ਜੀ ਇਡਲੀ ਬਣਾ ਲੈਂਦੇ ਹੋ।
ਨਹੀਂ ਹਲੇ ਟਰਾਈ ਨਹੀਂ ਕੀਤੀ, ਕਦੀ ਵੀ।
ਅੱਛਾ ਜੀ ਅੱਛਾ ਹੋਰ ਸੁਣਾਓ ਜੀ।
ਵਧੀਆ ਜੀ ਵਧੀਆ ਤੁਸੀਂ ਦੱਸੋ।
ਸਭ ਵਧੀਆ ਜੀ
ਵਧੀਆ ਹੀ ਚਾਹਿਦਾ।
ਹੋਰ ਘਰੇ, ਤਾਂ ਠੀਕ ਨੇ।
ਹਾਂਜੀ ਵਧੀਆ ਹੁਣੇ ਘੁੰਮ ਕੇ ਆਏ ਆ ਹਾਲੇ, ਬਸ ਹਾਲੇ ਪੈਕਿੰਗ ਖੋਲਣੀ ਆ ਹਾਲੇ ਖੋਲੀ ਕੋਈ ਨੀ, ਥਕਾਵਟ ਨਹੀਂ ਲਥੀ ਹਾਲੇ, ਪੰਜਾਬ।
ਅੱਛਾ ਜੀ ਅੱਛਾ, ਔਥੇ ਕੀ ਫੇਮਸ ਹੈਗਾ। ਕੀ ਮਸ਼ਹੂਰ ਹੈ, ਉੱਧਰ ਦਾ।
ਉੱਧਰ ਦਾ ਜ਼ਿਆਦਾਤਰ ਦਾਲ ਚੌਲ, ਮਾਣੀ ਮ ਹੈਗੀ ਹੈ, ਉੱਧਰ ਦੀ ਡਿਸ਼ ਫੇਵਰੇਟ
ਨਹੀਂ ਨਹੀਂ ਜਿਵੇਂ ਕੱਪੜੇ ਵਗੈਰਾ ਹੋ ਗਏ, ਜਿਸ ਚੀਜ਼ ਲਈ ਮਸ਼ਹੂਰ ਹੈ। ਕਈ ਕੱਪੜਿਆਂ 'ਚ।
ਜ਼ਿਆਦਾਤਰ ਤੇ ਉਹ ਤੇ। ਕੱਪੜੇ ਹੀ ਹੈਗੇ ਨੇ ਉਹ ਉੱਧਰ ਔਰ ਲੁਧਿਆਣੇ ਇਹ ਦੋਨੇ ਜਗਾ। ਕੱਪੜੇ ਹੀ ਨੇ ਹੋਰ ਆਪਣੇ ਜਗਾਦਰੀ। ਮਕੇਰੀਆ ਔਰ ਪੰਜਾਬ, ਲੁਧਿਆਣੇ।
ਅੱਛਾ ਜੀ।
ਮੰਡੀ, ਫੀਲਗੰਜ, ਚੋੜਾ ਬਾਜ਼ਾਰ।
ਅੱਛਾ ਜੀ ਅੱਛਾ ਕੀ ਰੇਟ ਤੱਕ ਕੱਪੜੇ ਮਿਲ ਜਾਂਦੇ ਨੇ?
ਸਟਾਰਟਿੰਗ ਤੇ ਔਥੇ। ਹਰ ਇੱਕ ਚੀਜ਼ ਦੀ ਹੈਗੀ ਹੈ, ਦੋ ਸੌ ਵਾਲੇ ਵੀ ਹੈਗੇ ਨੇ, ਢਾਈ ਸੌ ਵਾਲੇ ਵੀ ਹੈਗੇ। ਹੈਗੇ ਨੇ ਉਹ ਤੇ ਸਾਡੇ ਉੱਤੇ ਅਸੀਂ ਕਿੰਨੇ ਆਲਾ ਲੈਣਾ ਆ।
ਅੱਛਾ ਜੀ ਅੱਛਾ, ਸ਼ੁਰੂਆਤੀ ਦੋ ਸੌ ਢਾਈ ਸੌ ਤੋਂ ਹੈ ਕਿ ਹੋਰ? ਘੱਟ ਵੀ ਹੈਗੇ ਨੇ ਉਸ ਤੋਂ।
ਘੱਟ ਵੀ ਹੁੰਦੇ ਨੇ ਉਹ ਤੇ ਲਾਟ ਦੇ ਉੱਤੇ ਆ, ਜਿਵੇਂ ਆਪਾਂ ਇਕੱਠਾ ਲਾਟ ਚੱਕਣੇ ਆਂ ਨਾ, ਤਾਂ।
ਹਾਂਜੀ ਹਾਂਜੀ ਅੱਛਾ ਜੀ।
ਹੂ
ਕਿੰਨੇ ਵਜੇ ਉੱਠ ਜਾਂਦੇ ਹੋ?
ਸਵੇਰੇ ਮੈਂ ਚਾਰ ਵਜੇ, ਪੰਜ ਵਜੇ ਜਿੰਨੇ ਵਜੇ ਵੀ ਉਹ ਟਾਈਮ ਲੱਗੇ, ਬਸ ਉੱਠ ਈਦ ਐ ਹਾਂਜੀ ਹਾਂਜੀ।
ਤੇ ਔਹ।
ਪਰ ਚੌਪਈ ਸਾਹਿਬ।
ਅੱਛਾ ਜੀ ਅੱਛਾ ਗੁਰਦੁਆਰੇ ਜਾਂਦੇ ਹੋ ਤੁਸੀਂ?
ਹਾਂਜੀ ਮੇਰੀ ਇੱਕ ਫਰੈਂਡ ਹੈਗੀ ਨੇ ਉਹਦੇ ਨਾਲ ਜਾਣੀ ਆਂ।
ਅੱਛਾ ਜੀ ਅੱਛਾ।
ਉਹ ਜ਼ਿਆਦਾ ਹੀ ਕਲੋਜ ਹੈ। ਨਾ ਤਾਂ ਕਰਕੇ?
ਅੱਛਾ ਜੀ ਅੱਛਾ ਅੱਛਾ ਜੀ ਅੱਛਾ। ਹੋਰ ਦੱਸੋ ਜੀ ਕਿੰਨੇ ਵਜੇ ਜਾਂਦੇ ਹੋ ਫਿਰ ਗੁਰੂਦੁਆਰੇ।
ਹੁਣ ਤੇ ਲੇਟ ਹੋ ਗਏ ਨੇ ਜਦੋਂ ਦੀ ਉਹ ਮੇਰੇ ਨਾਲ ਮਤਲਬ ਘੱਟ ਹੋ ਗਏ ਤੇ ਥੋੜਾ ਉਹ ਵੀ ਮੁ ਉਧਰੋਂ ਘੁੰਮ। ਗਏ ਨੇ ਲੁਧਿਆਣੇ ਤੋਂ ਤੇ ਮੈਂ ਵੀ ਆਪਣੇ ਘਰ ਚਲੇ ਗਈ ਸੀ ਤੇ ਸਾਡਾ ਥੋੜਾ ਰੂਟੀਨ ਖਰਾਬ ਹੋ ਗਿਆ। ਗਿਆ ਆ ਹੁਣ ਦੁਬਾਰਾ ਚਾਲੂ ਕਰਨਾ ਬਸ ਦੇਖੋ ਕਦੋਂ?
ਅੱਛਾ ਜੀ ਅੱਛਾ।
ਫਿਲਹਾਲ ਜਾ ਰਹੀ ਹਾਂ ਛੇ ਵਜੇ, ਸੱਤ ਵਜੇ ਜਿੰਨੇ ਵਜੇ ਟਾਈਮ ਮਿਲ ਜੇ। ਮੱਥਾ ਟੇਕ ਕੇ ਆ ਜਿਦਾ ਪਾਠ ਘਰ ਕਰ ਲਈਦਾ। ਨਹੀਂ ਸੈਰ ਤੇ ਨਹੀਂ ਜਾਈਦਾ।
ਅੱਛਾ ਜੀ ਅੱਛਾ ਤੁਸੀਂ ਸੈਰ ਜਾਇਆ ਕਰੋ ਸੈਰ ਤਾਂ ਬਹੁਤ ਜ਼ਰੂਰੀ ਸਿਹਤ।
ਨਹੀ ਹਲੇ। ਨਹੀਂ ਉਹਵੇਂ ਕਹਿ ਰਹੇ ਨੇ ਕਿ ਜਿੰਮ ਕਰ ਲਓ ਫਰੈਂਡ ਵੀ ਮਗਰ ਪਈ ਜਿੰਮ ਕਰ ਲੈ ਕਰ ਲੈ।
ਹਾਂਜੀ ਹਾਂਜੀ। ਨਹੀਂ ਪਰ ਬਹੁਤ ਜ਼ਰੂਰੀ ਹੈ ਸਰੀਰ ਲਈ ਹਾਂਜੀ ਹਾਂਜੀ ਹੁੰਦਾ।
ਚਲੋ ਸਹੀ ਹੈ ਹੋਰ ਦੱਸੋ? ਤੁਹਾਡੇ ਬੱਚਿਆਂ ਦਾ ਕੀ ਨਾਮ ਹੈ?
ਸਾਡੇ ਬੱਚਿਆਂ ਦਾ ਬਸ ਨਿਆਣੇ ਹੀ ਬੋਲ ਦੀ ਦਾ ਕਾਕੇ ਬੋਲ ਦੀ ਦਾ।
ਹਾਂ ਐ ਤੇ ਹੈ ਹੀ ਹੈ ਸਾਡੇ ਆਪ ਨਿਆਣੇ ਆ ਜਵਾਕ।
ਹਾਂਜੀ ਹਾਂਜੀ ਹਾਂਜੀ ਕਾਕੇ ਹੀ ਬੋਲੀ ਦਾ ਜ਼ਿਆਦਾਤਰ ਤਾਂ ਵੈਸੇ ਤਾਂ। ਹੋਰ ਦੱਸੋ ਜੀ ਹਾਂਜੀ ਹਾਂਜੀ ਸਭ ਵਧੀਆ ਜੀ। ਤੁਸੀਂ ਦੱਸੋ ਹਾਂਜੀ ਹਾਂਜੀ ਖਾ ਲਈ ਉਹ ਸੋ ਵੀ ਗਏ ਨੇ।
ਚਲੋ ਵਧੀਆ।
ਹਾਂਜੀ ਹਾਂਜੀ ਬਸ ਚਾਹ ਬਣਾ ਰਹੀ ਸੀ ਚਾਹ ਤੋਂ ਬਿਨਾਂ ਗਤੀ ਨਹੀਂ ਹੈਗੀ। ਅਪਣੀ ਕਹਿੰਦੇ ਚਾਹ ਪੀਣੀ ਨੀ ਚਾਹੀਦੀ। ਉੱਨੀ ਚਾਵਾਂ ਚੱਲਦੀਆਂ ਐ ਅਪਣੀਆ। ਹਣਜੀ ਹਣਜੀ ਚਾਹ ਤੇ ਕਹਿੰਦੇ ਨੁਕਸਾਨ ਬਹੁਤ ਕਰਦੀ ਐ। ਚਾਹ ਪੀਣੀ ਵੀਨੀ ਚਾਹੀਦੀ ਪਰ ਆਪਾਂ ਕਿੱਥੇ ਬਾਜ ਆਂਦੇ ਸੁਣਦੇ ਇੰਨੀ ਆਪਾਂ।
ਹੈ ਤੇ ਇਹੀ ਐ ਇਨਸਾਨ ਜਿੰਨਾ ਮਰਜੀ ਕਰ ਲ ਪਰ ਚਾਹ ਤੇ ਜ਼ਰੂਰੀ ਐ।
ਪਾਣੀ ਪੀਂਦੇ ਔ ਤੁਸੀਂ ਡੇਲੀ।
ਪਹਾਨ।
ਕਿੰਨਾ ਪਾਣੀ ਪੀ ਲੈਂਦੇ ਔ।
ਪਾਣੀ ਤੇ ਹੁਣ ਘੱਟ ਔ ਗਿਆ ਜਦੋਂ ਦੇ ਮੰਮੀ ਘਰੋਂ ਆਏ ਆ ਨਾ ਨੀ ਤੇ ਉੱਥੇ ਤਾਂ ਪੀ ਲੈਂਦੇ ਸੀ ਕਿਉਂਕਿ ਲਾ ਗੇ ਸੀ ਚਲੋ ਨਲਕਾ ਲੱਗਿਆ ਨਲਕਾ ਗੇੜ ਕੇ ਪਾਣੀ ਪੀ ਲਿਆ ਯਾਂ ਟੂਟੀ ਚ ਤਾਜ਼ਾ ਆ ਰਿਹਾ ਤਾ ਅਲਾ ਲੇ ਲਿਆ ਇੱਥੇ ਫਰਿੱਜ ਆਲਾ ਇੱਥੇ ਥੋੜਾ ਘੱਟ ਈ ਏ।
ਹਾਂਜੀ ਹਾਂਜੀ ਪਰ ਕਹਿੰਦੇ ਨਾ ਫਰਿੱਜ ਨੁਕਸਾਨ ਵੀ ਬਹੁਤ ਕਰਦੀ ਐ। ਚੰਗੀ ਵੀ ਹੈਗੀ ਐਂ ਮਾੜੀ ਵੀ ਬਹੁ
ਤੀਮੀ ਬੋ
ਪਹਿਲੇ ਜਮਾਨੇ ਚ ਵੇਖਲਓ ਕਿਨਾ ਔ ਸੀ। ਸਹੂਲੀਅਤ ਸੀ ਕਿ ਹਾਂ ਬਈ ਉਹਦੇ ਚ ਰੱਖ ਦਿੰਦੇ ਸੀ ਪਾਣੀ ਚ ਰੱਖਦੇ ਸੀ ਸਾਰਾ ਕੁਛ। ਕਾੜ ਕੇ ਦੁੱਧ ਵਗੈਰਾ ਕਾੜ ਕੇ ਪਾਣੀ ਦੇ ਵਿੱਚ ਰੱਖਣਾ ਕਿ ਫੇ ਨਾ ਜਾਏ। ਸਬਜ਼ੀ ਨਾ ਖ਼ਰਾਬ ਔ ਜੇ ਅਪਣੀ ਹੁਣ ਤਾਂ ਫਰਿਜ ਵੀ ਸੂਲੀਅਤ ਹੋਈ। ਸਾਰੇ ਈ ਆਲਸ ਕਰਦੇ ਨੇ ਚੱਲ ਫਰਿੱਜ ਜੇ ਵਿੱਚ ਈ ਬਣਾ ਲੋ ਫਰਿੱਜ ਜੇ ਵਿੱਚ ਈ ਕਰ ਲੋ ਸਾਰਾ ਰੱਖ ਲੋ ਕਰ ਦੋ, ਕੀ ਚੱਲ ਸਵੇਰੇ ਲੰਘ ਜੇਗਾ ਇੱਕ ਡੰਗ ਸਰ ਜੇਗਾ ਆਪਣਾ। ਪਰ ਆ ਨੀ ਵੇਖਦੇ ਫਰਿੱਜ ਖਰਾਬ ਵੀ ਤੇ ਬਹੁਤ ਕਰਦੀ ਅ ਸਰੀਰ ਨੂੰ। ਹਾਂਜੀ ਕਿੰਨੇ ਬੈਕਟੀਰੀਆ ਲੱਗ ਜਾਂਦੇ ਐ, ਨਾ। ਟਾ ਮਲਿਆ ਹੋਇਆ ਖਾ ਲੈਣੇ ਆ ਆਪਾਂ ਰਾਤੀ ਫਰਿੱਜ ਦਾ ਪਿਆ ਹੋਇਆ।
ਪਹਿਲੇ ਟਾਈਮ ਚੰਗੇ ਹੁੰਦੇ ਸਿਗੇ ਤਾਜ਼ਾ ਗੁੰਨੋ ਤਾਜ਼ਾ। ਬਣਾਓ ਤਾਜ਼ਾ ਹੀ ਖਾਓ ਅੱਜ ਕੱਲ ਤੇ ਆਲਸ ਕਰ ਜਾਂਦੇ ਨੇ ਗੁੰਨ ਕੇ ਰੱਖ ਦੋ ਕੋਈ ਗੱਲ ਨੀ। ਦੋ ਫੁਲਕੇ ਈ ਐ ਲਾ ਕੇ ਦੇ।
ਹਾਂਜੀ ਹਾਂਜੀ ਸਹੀ ਗੱਲ ਅ ਜੀ ਭਾਜੀ ਤਾਜ਼ੇ
ਨਹੀਂ, ਉਹ ਕੰਮ ਹੀ ਉਹਨਾਂ ਦਾ ਦੂਸਰਾ ਐ। ਤਾਜੀ ਬਣਾ।
ਆ
ਤੇਲ ਲਗਾ। ਉਹ ਵੀ ਸਿਹਤ ਲਈ ਵਧੀਆ ਹੈਗੀ ਬਹੀ ਰੋਟੀ ਤੇਲ ਲਗਾ ਕੇ ਦੋ ਸਰੀਰ ਲਈ ਬੈਨੀਫਿਟ ਐ। ਦੇਸੀ ਘਿਓ ਲਗਾ ਦੋ ਤੇ ਨਮਕ ਲਗਾ ਦੋ।
ਅੱਛਾ ਜੀ, ਅੱਛਾ ਨਹੀਂ, ਅਸੀਂ ਜਿਵੇਂ ਬਚ ਜਾਂਦਾ ਨਾ ਰੋਟੀ ਵਗੈਰਾ ਬਚ ਜਾਂਦੀ ਐ, ਤੇ ਅਸੀਂ ਗਾਵਾਂ-ਮੱਝਾਂ ਨੂੰ ਪਾ ਦਈਦਾ ਕਿ ਹਾਂ, ਚਲੋ ਬਈ, ਲੰਘ ਜਾਂਦੀ ਐ ਟੈਮ, ਚਲੋ ਜੇਗਾ।
ਪਰ ਅੱਜ ਕੱਲ ਹਰ ਇੱਕ ਇਨਸਾਨ ਅਹ ਕਹਿੰਦਾ, 'ਅੰਨ ਵੇਸਟ ਕਿਉਂ ਕਰਨਾ ਐ, ਕਈ ਰੋ
ਹਾਂਜੀ ਵੇਸਰੀ ਗੱਲ ਉਹੀ ਤੇ ਕਰ ਰਹੇ ਨਾ, ਵੇਸਟ ਨਹੀਂ ਹੋਏਗਾ ਨਾ, ਰੋਟੀ ਵਗੈਰਾ ਵੇਸਟ ਨਹੀਂ ਹੋਏਗਾ। ਅੰਨ ਬਈ ਮੂੰਹ ਲੱਗਜੇਗ, ਗਾਂ ਦੇ ਮੂੰਹ ਲੱਗਜੇਗ ਯਾ ਕੋਈ ਗਰੀਬ ਬੱਚੇ ਨੇੜੇ ਤੇੜੇ ਲ
ਹਮ ਗਲ ਯਾਂ ਪਰ ਮੇਰੇ ਨਿਆਣੇ ਖੁਸ਼ ਹੋ ਕੇ ਖਾਂਦੇ ਨੇ, ਐਵੇਂ ਨੀ ਕਹਿਣਾ। ਵਿਕ ਦੇ ਜਿਵੇਂ ਰਾਤ ਦੀ ਏਗੀ ਐ ਤੇ ਦੀ ਦੇਣੀ ਤੇ ਸਾਡੀ ਆਪਣੀ ਫੈਮਿਲੀ ਬੜਾ ਖੁਸ਼ ਹੋ ਕੇ ਖਾ ਲੈਂਦੇ ਦੇਸੀ ਘਿਓ ਲਗਾਓ ਉਤੇ ਨਮਕ
ਹਾਂ ਬਸ ਫੇਰ ਤੇ। ਕਹਿੰਦੇ ਵਧੀਆ ਈ ਹੁੰਦੀ ਐ ਬਹੁਤ ਬਾਸੀ ਰੋ ਇਥੇ ਈ ਆਂਦੇ ਸਨ ਬਿਸਕੁਟ ਨਮਕੀਨ ਵਗੈਰਾ। ਹੁਣ ਚਲ ਪੈਣੇ। ਪਹਿਲੇ ਤਾਂ ਆ ਈ ਹੁੰਦਾ ਸੀ ਬਈ---ਗਸਟਰੋ ਤੇਲ ਲਾਇਆ ਤੇ ਖਾ ਲਿਆ ਬੰਦੇ ਨੂੰ।
ਹਮ ਅ ਤੇ ਹੈ ਈ।
ਹਾਂਜੀ
ਵੇਰੀ ਗੂਡ ਅਫਟਰਨੂਨ ਹੋਰ ਬਸ ਜੀ ਵਧੀਆ ਤੁਸੀ ਸਣ ਹ ਨ ਪਾਏ ਨਾ ਹੱਥ ਨ ਵੀ ਧੋਲੀ ਦੇ ਮਸ਼ੀਨ ਨ ਵੀ ਧੋਲੀ ਦੇ ਨੇ
ਅਸੀ ਤੇ ਵੈਸੇ ਮਸ਼ੀਨ ਨਾਲ ਨ
ਆਗੇ, ਆਗੇ, ਆਗੇ, ਆਗੇ, ਆਗੇ, ਆਗੇ ਵੀ ਸਾਡੇ ਦੋਨੇ ਹੈਗੀ ਏ, ਬਸ ਹਲੇ ਅਸੀ ਆਪ ਈ ਹੁਣ ਆਏ ਆ ਹੁਣ ਪੈਕਿੰਗ ਖੋਲਣੀ ਬਸ ਇੱਕ ਵਾਰੀ ਮਸ਼ੀਨ ਲੱਗਣੀ ਏ ਉਸ ਤੋ ਬਾਅਦ ਹੱਥ ਨ ਹੀ ਧੋਣੇ ਨੇ ਕਿਉਂਕਿ ਵੈਸੇ ਗਰਮੀ ਹੈ ਸੋਕ ਤੇ ਜਾਣੇ ਈ ਨੇ
ਨੀ ਵੈਸੇ ਵੀ ਨਾ ਹੱਥਾ ਨਾਲ ਹੀ ਧੋਇਓ ਜਿਆਦਾ ਕਹਿੰਦੇ ਪੇਟ ਦਾ ਘੱਟਦਾ ਐ ਨਾਲੇ ਪੇਟ ਤੇ ਜੋਰ ਜਾ ਪੈਂਦੈ ਹਾਂਜੀ ਓ ਪੇਟ ਵੀ ਅੰਦਰ ਚੱਲਜੂਗਾ ਇਸ ਬਹਾਨੇ ਆਪਣੀ ਮਿਹਨਤ ਵੀ ਹੋਗੀ ਨਾਲ ਸਰੀਰ ਵੀ ਘੱਟ ਗਿਆ ਆਪਣੇ ਹਾਂਜੀ ਹੋਰ ਸਣਾਯੋ ਜੀ
ਵਧੀਆ ਜੀ।
ਤੁਸੀ ਫੋਨ ਚਲਾਉਂਦੇ ਓ?
ਹਾਂਜੀ।
ਹਾਂਜੀ ਪਰ ਚਲਾਣਾ ਨੀ ਚਾਹੀਦਾ ਕਹਿੰਦੇ ਬਹੁਤ ਜਿਆਦਾ ਘੱਟ ਚਲਾਉਣਾ ਚਾਹੀਦਾ ਖ਼ਰਾਬ ਹੁੰਦੈ ਫੋਨ ਬਹੁਤ
ਹੁੰਦਾ ਤੇ ਐ ਬਟ, ਐਂਨਾ ਨਹੀ ਏ, ਇਹ ਵੀ ਹੁਣ ਠੀਕ ਕਰਵਾਇਆ, ਮੇਰਾ ਤੇ ਅਪਣਾ ਟੁੱਟਿਆ ਪਿਆ ਸੀ, ਹੁਣੇ ਠੀਕ ਠੀਕ ਕਰਾ ਕੇ ਲੈਕੇ ਆਏ ਨੇ, ਤੁਹਾਡੇ ਭਾਜੀ ਹੁਣੀ ਗਏ ਨੇ ਹੁਣੇ ਠੀਕ ਕਰਾ ਕੇ ਆਏ ਨੇ ਹਾਂਜੀ ਬਸ ਵਧੀਆ ਜੀ ਭਾਜੀ ਕੰਮ ਕੀ ਕਰਦੇ ਨੇ?
ਭਾਜੀ ਸਾਡਾ ਫੈਕਟਰੀ ਹੈਗੀ ਜੀ ਪਰੱਤਾ ਪਰੁੱਤਾ ਦਾ ਕੰਮ ਹੈਗਾ ਜੀ ਹਾਂਜੀ
ਅੱਛਾ ਜੀ।
ਹਾਂਜੀ ਹਾਂਜੀ ਹੋਰ ਦੱਸੋ ਜੀ। ਕੀ ਕਰਦੇ ਸੀ ਤੁਸੀ? ਹੈਲੋ? ਹੈਲੋ। ਹੈਲੋ। ਹਲੋ। ਹਾਲੋ ਤੁਹਾਡੀ ਆਵਾਜ਼ ਨੀ ਆ ਰਹੀ ਜੀ। ਹੈਲੋ? ਚਲੋ ਮੈ ਤੁਹਾਨੂੰ ਥੋੜੀ ਦੇਰ ਬਾਦ ਕਰਦੀ ਆ।